ਹੈਲੋ, ਸਤਿ ਸ਼੍ਰੀ ਕਾਲ ਭੈਂਜੀ, ਹੋਰ ਕੀ ਹਾਲ- ਚਾਲ ਨੇ? ਬਸ ਵਧੀਆ, ਹੋਰ ਕੀ, ਕਰਦੇ ਸੀ?
ਕੁਛ ਨੀ, ਬਸ ਹੁਨੇ ਫਰੀ ਹੋਏ ਆਂ। ਭੈਂਜੀ, ਰਸੋਈ ਕਰਦੇ ਪਏ। ਹਾਂਜੀ, ਸਭ ਵਦੀਆ, ਤੁਸੀਂ ਦੱਸੋ ਠੀਕ ਓ? ਕੀ, ਕਰਦੇ ਪਏ, ਅੱਜ ਭੈਂਜੀ ਅਸ ਕੀ, ਕੀ ਨਾਮ ਏ ਕੜੀ ਚਾਵਲ, ਕੜੀ ਚਾਵਲ, ਬਨਾਏ ਸੀ, ਭੈਂਜੀ, ਅੱਜ ਅਸੀ।
ਬੜੀ, ਨਿਆਣੇਆਂ ਦੇ ਤੇ ਬੜੀ ਫੇਵਰਟ ਐ ਕੜੀ।
ਜੀ
ਹਾਂਜੀ
ਅੱਛਾ ਭੈਣਜੀ ਪਾਓ ਭਾਜੀ ਬਣਾਈ ਸੀ ਤੁਸੀਂ?
ਹਾਂਜੀ, ਭੈਣਾਂ ਇਹਦੀਆਂ ਸੀ ਨਾ ਮੇਰੀਆਂ। ਨਾਲ ਭੈਣਾਂ ਦੇ ਬੱਚੇ ਜੀਜੂ।
ਅੱਛਾ -ਅੱਛਾ।
ਤੇ, ਛੁੱਟੀਆਂ ਚ' ਆਏ ਤੇ ਆ।
ਅੱਛਾ-ਅੱਛਾ ਛੁੱਟੀਆਂ ਪਾਈਆਂ ਹੋਈਗੀਆਂ ਬੱਚਿਆਂ ਦੀਆਂ।
ਬੱਚਿਆਂ ਛੁੱਟੀਆਂ ਪੈਦੀਆਂ।
ਅੱਛਾ-ਅੱਛਾ ਮੈਂ ਕਹਿੰਦੀ ਤੁਸੀਂ ਪਾਓ ਭਾਜੀ ਕਿੱਦਾਂ ਬਣਾਉਂਦੇ ਹੋ ਭੈਣ ਜੀ? ਹਾਂ, ਦੱਸੋ- ਦੱਸੋ। ਭੈਣ ਜੀ ਮੈਂ ਵੀ ਘਰ ਬਣਾਉਣੀ ਆ ਮੈਂ ਤਾਂ ਹੀ ਪੁੱਛਿਆ।
ਪਾਓ ਭਾਜੀ ਪਤਾ ਕਿੱਦਾਂ ਬਣਾਈ ਹੁੰਦੀ ਪਹਿਲੇ ਤੇ ਬੜੀ ਸਾਰੀ ਸਬਜ਼ੀਆਂ ਲੈ ਲਓ। ਉਹਦੇ ਵਿੱਚ ਸਬਜ਼ੀਆਂ ਅਸੀਂ ਕੱਟ ਕਰਨੀਆਂ, ਆਲੂ ਪਾਣੇ, ਗੋਭੀ ਪਾਣੀ ਤੇ ਲੋਕੀ, ਬੈਠਾ, ਹਨਾ ਇਹ ਸਭ ਚੀਜ਼ਾਂ ਨੂੰ ਬੋਆਇਲ ਕਰਕੇ, ਮੈਸ਼ ਕਰ ਲੋ। ਫੇਰ ਲਾਣਾ ਅਸੀ ਪਿਆਜ਼, ਟਮਾਟਰ, ਦਾ ਹਿੰਗ, ਜੀਰੇ ਦਾ ਹੋਰ, ਉਹ ਕਿ ਨਾਮ ਹੈ ਲਸਣ ਦਾ ਤੜਕਾ।
ਕਾਰ।
ਹਾਂ ਤੜਕਾ ਲਾ ਕੇ ਜੋ ਮੈਸ਼ ਕੀਤੀ ਹੋਈ ਹੈ ਚੰਗੀ ਤਰ੍ਹਾਂ ਤਲ ਵਧੀਆ ਲਾਣਾ ਮਸਾਲੇ-ਮਸੂਲੇ ਤੜ ਕੇ ਬੜੇ ਵਧੀਆ ਫੇਰ ਅਸੀਂ ਕਰਨਾ ਉਹ ਫੇਰ ਉਸ ਤੋਂ ਬਾਅਦ ਜੋ ਉਹ ਹੈਨਾ ਅ ਮੈਸ਼ ਵਾਲੀ ਸਬਜ਼ੀ ਹੈਗੀ ਹੈ, ਉਹ ਉਹਦੇ ਵਿੱਚ ਮਿਕਸ ਕਰ ਹੋਰ ਮੇਨ ਮਸਾਲਾ ਹੋਣਾ ਚਾਹੀਦਾ ਸਾਡਾ ਉਹ ਕਿ ਨਾਮ - ਪਾਓ ਭਾਜੀ ਮਸਾਲਾ, ਨਾਲ ਮੈਗੀ ਮਸਾਲਾ ਮਿਕਸ ਕਰਕੇ ਪਾਣਾ।
ਅੱਛਾ-ਅੱਛਾ ਮਸਾਲੇ ਦੋਨੋ ਮਿਕਸ ਕਰਕੇ ਪੈਣੇ ਕੱਲਾ-ਕੱਲਾ ਨੀ ਪਾਣਾ ਭੈਣਜੀ।
ਕੱਲਾ-ਕੱਲਾ ਵੀ ਪਾ ਸਕਦੇ ਹੋ ਮਿਕਸ ਵੀ ਪਾ ਸਕਦੇ ਹੋ ਮਤਲਬ ਕਿ ਦੋਨੋ ਪਾਣੇ ਆ ਮੇਨ ਹੈਗੇ ਨੇ ਉਹ ਟੇਸਟ ਬੜਾ ਵਧੀਆ ਆਏਗਾ ਉਹਨਾਂ ਨਾਲ।
ਅੱਛਾ-ਅੱਛਾ।
ਹਾਂ ਤੇ ਇਹ ਮਸਾਲੇ ਪਾ ਦੇਨੇ ਆ। ਹੈਨਾ ਫਿਰ ਜੋ ਮੈਸ਼ ਵਾਲੀ ਸਬਜ਼ੀ ਹੈਗੀ ਉਹਦੇ ਵਿੱਚ ਪਾ ਦੇਣੀ ਹੈ।
ਅੱਛਾ।
ਹਾਂ ਫੇਰ ਅਸੀ ਫੇਰ ਅਸੀ ਬਸ ਮੈਂ ਤੇਯਾਰ। ਫ ਪਾਓ ਬਣਾਣੇ ਪਾਓ ਤੇ ਤਲਨੇ ਆ ਓਦਾਂ ਹੀ ਘਿਓ
ਅੱਛਾ ਪਾਔ ਕਿਹੜੇ ਵੇਲੇ ਪਾਔ ਕਿਹੜੇ ਪਾਓ ਹੁੰਦੇ ਅੱਛਾ-ਅੱਛਾ ਹੋਰ ਟਾਈਪ ਦੇ ਪਾਓ ਹੁੰਦੇ ਆ। ਹੋਰ ਕਹਿੰਦੇ ਪਾ ਅੱਛਾ-ਅੱਛਾ ਦੇ ਟੈਪ ਦੇ ਪਾਓ। ਅੱਛਾ।
ਹੈਲੋ,
ਹੈਲੋ,
ਕਿੱਥੇ ਗਏ ਭੈਣ ਜੀ? ਹੈਲੋ, ਹਾਂ। ਕੀ ਕਰਦੇ ਪਯੋ ਮਤਲਬ ਕੜੀ ਕਾਹ ਦੀ ਲੱਸੀ ਦੀ ਬਣਾਉਂਦੇ ਹੋ ਜਾਂ ਉਹਦੀ ਬਣਾਉਂਦੇ ਉਹ ਅਹ ਦਹੀਂ ਦੀ ਬਣਾਉਂਦੇ ਜਾਂ ਲੱਸੀ ਦੀ?
ਲੱਸੀ ਦੀ ਬਾਹਰ ਦਾ ਮੱਠਾ ਜੋ ਹੁੰਦਾ ਨਾ ਉਹਦੀ ਬਣਾ ਗਿਆ ਸੀ ਹਾਂਜੀ ਬੜੀ ਸੁਆ ਬੜੀ ਸੁਆਦ ਲੱਗਦੀ ਭੈਣਜੀ ਇਹ। ਹਾਂਜੀ, ਬਿਲਕੁਲ।
ਵਦੀਆ, ਹੋਰ ਸੁਣਾਓ?
ਬੱਸ ਭੈਣ ਜੀ, ਵਧੀਆ ਤੁਸੀਂ ਸੁਣਾਓ, ਤੁਸੀਂ ਸੁਣਾਓ। ਹੋਰ ਕੀ ਕਰਦੇ, ਬੱਚੇ ਠੀਕ ਨੇ, ਆਂਟੀ-ਅੰਕਲ ਜੀ ਠੀਕ ਨੇ?
ਆਂਟੀ-ਅੰਕਲ ਸਭ ਵਧੀਆ, ਸਭ ਵਧੀਆ ਚੜਦੀ ਕਲਾ'ਚ। ਹੋਰ ਤੁਸੀਂ ਸੁਣਾਓ, ਕੀ ਕਰਨ ਡੇ?
ਕੁਛ ਨੀ ਬੱਸ ਕੋਈ ਆਏਗਾ, ਕੋਈ ਫੇਰ - ਕਹਿਤੇ ਸੀਂ ਆਂਨਾ। ਇਹ ਤੇ ਸਮਾਨ ਹੁਣ ਮੰਗਵਾਇਆ, ਹੁਣ ਚਾਹ ਪਾਣੀ - ਖਣੇਆ, ਆਹੋ ਹਾਂਜੀ-ਹਾਂਜੀ। ਗੈਸਟ ਆਂਦੇ। ਛੁੱਟੀਆਂ ਪਈਆਂ ਦੀਆਂ ਨੇ ਨਾ ਬਾਕੀ ਫਿਰ ਬੰਦੇ ਸੋਚਦੇ ਨੇ ਕਦੀ ਏਥ- ਇੱਥੇ ਕੁੰਮ ਆਈਏ, ਕਦੇ ਇੱਥੇ ਵੀ ਚਲੇ ਜਾਈਏ, ਕਿਤੇ ਨਾ ਕਿਤੇ ਚੱਕਰ ਲੱਗ ਹੀ ਜਾਂਦਾ। ਕਿਤੇ ਨਾ ਕਿਤੇ ਚੱਕਰ ਲੱਗ ਹੀ ਜਾਂਦਾ।
ਹੋਰ ਸੁਣਾਓ, ਤੇ ਤੁਸੀ ਸਟਡੀ ਤੁਹਾਡੀ ਕਮ- ਸਾਰੇ ਕੀ ਕਰਨ ਕਰਦੇ ਹੋ ਤੁਸੀਂ? ਸਟੱਡੀ ਕੰਪਲੀਟ ਹੋ ਗਈ ਤੁਹਾਡੀ?
ਹਾਂਜੀ, ਸਟੱਡੀ ਤੇ ਕੰਪਲੀਟ ਹੋ ਗਈ, ਦੋ ਸਾਲ ਹੋ ਗਏ ਨੇ। ਹਾਂਜੀ -ਹਾਂਜੀ। ਹਾਂਜੀ, ਬੱਚੇ ਪੜ੍ਹਦੇ ਪਏ ਨੇ।
ਬੱਚੇ ਪੜ੍ਹਦੇ ਪਏ, ਕੀ ਕਰਦੇ ਪਏ ਨੇ ਬੱਚੇ?
ਬੱਚੇ ਟਵੈਲਥ'ਚ, ਮੇਰੇ ਦੋ ਹੀ ਬੱਚੇ ਨੇ।
ਦੋ ਬੱਚੇ ਨੇ ਅੱਛਾ, ਕੀ ਕਰਦੇ?
ਮੇਰਾ ਬੇਟਾ। ਮੇਰਾ ਹੈਗਾ ਹੈ- ਕਾੱਲੇਜ'ਚ, ਇੱਕ ਮੇਰੀ ਬੇਟੀ ਹੈਗੀ, ਸੈਕਿੰਡ'ਚ।
ਕਿ ਕਿਹੜੀ ਕੋਰਸ ਕੀਏ?
ਬੱਚਿਆਂ ਦਾ ਬੱਚੇ- ਕਰਦਾ, ਐਮਬੀਏ ਕਰਦਾ ਪਿਆ, ਹਾਂਜੀ-ਹਾਂਜੀ। ਛੋਟੀ ਕੁੜੀ ਅੱਜੇ ਪੜਦੀ ਪਈ ਏ ਸੇਕਿੰਡ ਕਲਾਸ ਚ ਐ। ਹਾਂਜੀ, ਹਾਂਜੀ ਸਕੂਲ ਪੜ੍ਹਦੀ ਹੈ।
ਅੱਛਾ, ਅੱਛਾ
ਹਾਂਜੀ, ਹਾਂਜੀ ਹੋਰ ਭੈਣ ਜੀ ਦੱਸੋ, ਤੁਸੀਂ ਕੀ ਕਰਦੇ ਪਏ। ਮੇਰੇ ਬੱਚੇ
ਤਿੰਨ ਬੱਚੇ ਹੈਗੇ ਹਾਂ। ਦੋ ਮੁੰਡੇ ਤੇ ਇੱਕ ਕੁੜੀ ਹਾਂ। ਇੱਕ ਆਈਟੀ ਦਾ ਕੋਰਸ ਕਰਦਾ ਪਯਾ, ਇੰਜੀਨੀਅਰਿੰਗ ਦਾ। ਤੇ ਹਾਂਜੀ, ਹਾਂਜੀ ਮੁੰਡਾ ਕੁੜੀ ਬੈਂਕਿੰਗ ਦੀ ਕਰਦੀ ਵੀ, ਗੌਰਮੈਂਟ ਇੰਜ਼ਾਮ ਦਿੰਦੀ ਵੀ ਹੈ। ਤੇ ਨਾਲ, ਛੋਟਾ ਮੁੰਡਾ ਮੇਰਾ ਪੜ੍ਹਦਾ ਵਾ। ਉਹ ਟੈਂਨਥ 'ਚ ਹੈਗਾ। ਉਹਦੇ ਐਗਜ਼ਾਮ ਹੋਰੇ ਹੁਣ ਬੋਰਡ ਦੇ।
ਅੱਛਾ, ਅੱਛਾ, ਅੱਛਾ ਵਧੀਆ ਬੱਚੇ ਦੇ ਪੜ ਲੈਣ ਬਹੁਤ ਵਧੀਆ ਪੜ੍ਹਾਈ ਏ, ਅੱਜ ਕੱਲ ਦੇ ਬੱਚੇ ਤੇਰਾ ਦਿਮਾਗ ਨੀ, ਕਿੱਥੇ ਲੱਗਣਾ।
ਹਾਂ ਗੇਮ ਈ ਏਨੇ ਆ ਗਏ ਨੇ, ਸਿਰ ਖ ਪਾਈਆਂ ਬੜੀਆਂ। ਹੈਗਿਆ ਨੇ, ਗੇਮ ਬੜੇ ਆ ਗਏ ਨੇ। ਕਦੀ ਗੇਮ ਖੇਲਦੇ, ਕਦੀ ਕੁਛ ਖੇਲਦੇ ਹੈ।
ਮੇਰੀ ਨਨਾਣ ਨਨਾਣ ਦਾ ਮੁੰਡਾ ਆਇਆ, ਉਹ ਵੀ ਕੀ ਨਾਮ ਏ ਨਾਨੀ ਫੋਨ ਨਾਨੀ ਫੋ ਫੋਨ ਨਾਨੀ ਫੋਨ, ਮਾਮੀ ਫੋਨ, ਮਾਮੀ ਫੋਨ ਇਨੇ ਗੇਮ ਡਾਊਨਲੋਡ ਕਰ ਦਿੱਤਾ ਏਨੇ ਗੇਮ ਡਾਊਨਲੋਡ ਕਰਦਾ। ਓਹ ਮੁੰਡਾ ਬੜਾ ਚੰਗਾ ਇੰਨਾ ਸੋਣਾ ਹੈਗਾ ਨਾ ਮੁੰਡਾ ਓਹ। ਓਹਦੀ ਅੱਖਾਂ ਏਨੀਆਂ ਸੋਣੀਆਂ ਬਿੱਲੀ ਦੀਆਂ ਅੱਖਾਂ ਹੁੰਦੀਆਂ ਨੇ। ਹਾਂਜੀ ਭੈਣਜੀ, ਹਾਂਜੀ।
ਅਸ਼ੀ ਹੁੰਦੀਐਂ ਐਤੇ ਮਤਲਬ ਬਿਲਕੁਲ ਰੱਬ ਦੀ ਓਹ ਹੁੰਦੀ ਏ ਦੇਨ।
ਹੂੰ। ਮੇਰੀ ਕੁੜੀ ਦੀ ਬੜੀ ਲੜਾਈ ਹੁੰਦੀ ਏ। ਲੜਦੀ ਬੜੈ ਲੜਦੀਆਂ ਨੇ ਦੋਨੋ ਜਨ
ਬੱਚੇ ਸਾਰੇ ਇੱਕੋ ਜੇ।
ਆਹੋ ਡਾਂਸ ਕਰਦੀ ਏ ਕੁੜੀ ਵੇਰੀ ਔਰ ਇਹਨੂੰ ਮਾਰਦੈ। ਤੂੰ ਡਾਂਸ ਨੀ ਕਰੇਗੀ ਮੈਂ ਕਲਨੈ ਡਾਂਸ।
ਅੱਛਾ।
ਕੁੂੜੀ ਵਿਚਾਰੀ ਮੇਰੀ ਸਿੱਧੀ ਏਨੀ ਏ। ਹਾਂਜੀ ਭੈਣ ਜੀ। ਬਸ ਭੈਣ ਜੀ ਮੈ ਅੱਛਾ, ਐ ਗਏ ਦੇ ਆਪਣੀ ਸ਼ੋਪ ਤੇ ਗਏ ਹੋਏ ਨੇ। ਸਾਡੀ ਨਾ ਆਪਣੀ ਸ਼ੋਪ ਹੈਗੀ ਏ ਕਰੋਕਰੀ ਦੀ। ਇੱਕ ਅਪਨੀ ਕਰੋਕਰੀ ਦੀ ਸ਼ੋਪ ਹੈਗੀ ਏ। ਇਕ ਸਾਡੀ ਨਾ ਕੀ ਨਾਮ ਏ ਓਹਦੀ ਸ਼ੋਪ ਹੈਗੀ ਏ। ਆਪਣੀ ਸ਼ੋਪ ਏ, ਹਾਂਜੀ ਹਾਂਜੀ। ਇੱਕ ਕਰੋਕਰੀ ਦੀ ਏ। ਇੱਕ ਬਰਾਸ ਦੀ ਹੈਗੀ ਏ। ਹਾਂਜੀ ਹਾਂ।
ਵਧੀਐ ਨਾ ਫੇਰ।
ਹਾਂਜੀ ਭੈਣ ਜੀ, ਹੋਰ ਦੱਸੋ ਤੁਸੀਂ ਸੁਣਾਓ?
ਬਸ ਵਧੀਆ, ਹੋਰ ਤੁਸੀਂ ਸੁਣਾਓ ਕੁਛ ਨਵੀ ਤਾਜੀ? ਔਰ ਤੁਸੀਂ ਸੂਟ ਵੇਖੇ ਆ? ਹੋਈ।
ਹਜੇ ਸੂਟ, ਨਾਅ ਸੂਟ ਹਜੇ ਏਥੇ ਹੈ ਈ ਨੀ। ਮੈਂ ਤੁਆਨੂੰ ਪੁੱਛੀ ਸੀ ਮੈਂ ਸੁਨਿਆ ਸੀ ਤੁਸੀਂ ਸੂਟ ਬੜੇ ਸੋਨੇ ਵੇਚਦੇ ਓ।
ਹਾਂ, ਮੈਂ ਵੇਖਦੀ ਆਂ ਲਲ ਲੇਣਾ।
ਮੈਨੂੰ ਦੇ ਦੇ ਮੈਂ ਕੱਲ ਆਣਾ ਭੈਣਜੀ, ਮੈਂ ਆਣੈ ਕੱਲ।
ਆ ਜਨਾ ਕੁਆਲਿਟੀ ਬੌਤ ਵਧੀਆ ਆਈ ਦੀ ਜੇ, ਬਿਲਕੁਲ। ਟਰੈਂਡਿੰਗ ਚ ਜੋ ਸੂਟ ਚੱਲਦੇ ਪੇ ਨੇ ਨਾ ਓਹੀਓ ਆਏ ਦੇ ਨੇ।
ਅੱਛਾ ਅੱਛਾ, ਜੇੜੇ ਹਾਂ ਅੱਜ-ਕੱਲ੍ਹ ਤੇ ਬੜੇ ਪਾਕਿਸਤਾਨੀ ਸੂਟਾਂ ਦਾ
ਆਹੋ ਆਹੋ ਆਹੋ ਭੈਣਜੀ ਆਹੋ, ਸੀਤੇ ਵਧੀਆ, ਹਾਂ ਨਿੱਕੀ ਕੀਆ ਬੂਟੀਆਂ ਆਲੇ, ਚੱਲੇ ਦੇ ਆ। ਪਾਰਟੀਵੀਅਰ ਵੀ ਓਰ ਓਹ ਵੀ ਅੱਜ ਅੱਜ-ਕਲ ਸਿੰਪਲ ਫਰਸ਼ੀ ਸਲਵਾਰ ਕਿੰਨੀ ਚੰਗੀ।
ਫ਼ਰਸੀ ਸਲਵਾਰ ਭੈਣ ਜੀ ਬੜੀ ਚੱਲੀ ਦੀ ਏ। ਏਥੇ ਸਾਡੇ ਮੱਲੇ 'ਚ ਕੋਈ ਬੁਟੀਕ ਹੈਗਾ। ਓਣ ਹੁਣ ਮੈਂ ਸਵਾਇਐ ਪੁਲ ਅਪਣਾ। ਉਨੇ ਨਾ ਮੇਰਾ ਚੰਗਾ ਨੀ ਸਿਤਾ। ਮੈਂ ਕਿਆ ਪੈਣਾਵਾਂ ਮੈਂ ਕਿਆ ਭੈਣ ਜੀ ਨੇ ਸਿੱਤਾ ਸੀ ਮੈਂ ਕਿਆ। ਭੈਣ ਜੀ ਮੇਰੇ ਇੱਕ ਸੂਟ ਸੀ ਦੇਣਾ। ਕੈੰਦੀ ਹਾਂਜੀ ਮੈਂ ਸੀ ਦਾ ਗੀ ਮੈਂ ਕਿਆ ਮੈਂ ਕਿਆ ਓਹਨਾ ਨੂੰ ਕਿਆ ਫਰਸੀ ਸ ਵਾਰ ਆਈ ਹੋਈ ਐ, ਕੈੰਦੀ ਆਹੋ ਆਈ ਦੀ ਐ। ਤੇ ਓਹਦੇ ਕੋ ਮੈਂ ਸਵਾਇਆ ਓਹਨੇ ਨਾ ਚੋੜਾ ਪੋਚਾ ਨਾ ਮੇਰਾ ਫਰਸੀ ਸਲਵਾਰ ਦਾ ਬੜਾ ਵੱਡਾ ਰੱਖਤਾ। ਤੇ ਓਹ ਐਝ ਦਾ ਐੰਝ ਹੀ ਪੈਕ ਹੋ ਕੇ ਪਯਾ। ਪਾਣ ਦਾ ਮਨ ਈ ਨੀ ਕਰੇ। ਕੁੜੀ ਮੇਰੀ ਛੋਟੀ ਓਹ ਪਾਂਦੀ ਨੀ ਕੈੰਦੀ ਨਵੇਂ-ਨਵੇਂ ਸੂ ਸੂਟ ਬੰਦੇ ਕਿਨੂੰ ਦੇਵੇ ਬੰਦੇ ਮਨ ਤੱਕ ਨੀ ਕਰਦਾ।
ਹੋਰ ਤੇ ਸਵਾਦ ਵਧੀਐ।
ਹੋਰ ਸੁਣਾਓ, ਤੁਸੀਂ ਦੱਸੋ ਭੈਣ ਜੀ ਠੀਕ ਓ?
ਔਰ ਸਭ ਵਧੀਆ। ਮੈਂ ਮੈਂ ਆਪੇ ਸੀ ਲੈਂਦੀ ਆ, ਮੈਂ, ਮੈਂ ਸਟਿਚਿੰਗ ਕੋਰਸ ਕੀਤਾ ਹੈਗਾ ਡਿਜਾਇਨਿੰਗ ਦਾ ਮੈਂ ਆਪੇ ਸੀ ਲੈਂਦੀ ਆ ਆਹੋ।
ਅੱਛਾ -ਅੱਛਾ ਭੈਣ ਜੀ ਮੇਰੀ ਮੈਂ ਕਹਿ ਰਹੀ ਸੀ ਮੇਰੇ ਦੋ ਤਿੰਨ ਸੂਟ ਹੈਗੇ ਨੇ ਸਵਾ ਦਿਓ ਵਧੀਆ ਕੋਈ ਜਗ੍ਹਾ ਤੋਂ
ਤੇ
ਮੇਰੇ ਵੀ ਹੈਗੇ ਦੋ ਤਿੰਨ ਸੂਟ ਹੈਗੇ ਨੇ ਸਵਾਦ ਓ ਕੋਈ ਵੱਧੀਆ
ਅੱਛਾ।
ਅੱਜ ਕੱਲ ਚੱਲੇ ਦੇ ਬੜੇ ਨੇ ਭੈਣਜੀ ਸੂਟ।
ਹਾਂ ਮੈਂ ਤੇ ਸਿੰਨੀ ਆ ਆਪੇ। ਤੁਸੀਂ ਆ ਜਾਣਾ-ਆ ਜਾਣਾ ਮੈਂ ਸੀਦਾਂਗੀ ਤਾਡੇ ਵਦੀਆ। ਵਧੀਆ- ਵਧੀਆ ਡਿਜ਼ਾਇਨਿੰਗ ਦਾ ਕੋਰਸ ਕੀਤਾ ਤਾ ਮੈ ਤੇ।
ਅੱਛਾ ਭੈਣ ਜੀ, ਮੈਂ ਕੇਂਦੀ ਸੀ ਇੱਕ ਮੇਰੀ ਕੁੜੀ ਦਾ ਸੂਟ ਸੀਨਾ। ਫਰਸ਼ੀ ਸਲਵਾਰ ਵਾਲਾ ਹਾਂ ਮੇਰੀ ਹਾਂ ਸੀ ਦੇਨਾ ਵਧੀਆ, ਪਾਂਦੀ ਏ ਨਾ ਮੇਰੀ ਕੁੜੀ ਇੱਕ ਹਾਂ ਓ ਕੇਂਦੀ ਏਦਾ ਦਾ ਪਾਣਾ, ਓਨੂੰ ਬੜਾ ਸ਼ੌਕ ਏ
ਔਂਦਾਈ ਕੁੜੀਆਂ ਨੂੰ ਬੜਾ ਸ਼ੌਕ ਹੁੰਦਾ, ਪੜ੍ਹਾਈ ਲਿਖਾਈ ਦਾ ਕੁੜੀਆਂ ਨੂੰ ਤੇ ਆਣਾ ਚਾਈਦਾ, ਸਾਰੇ ਕੰਮ ਆਣੇ ਚਾਈਦੇ ਨੇ ਕੁੜੀਆਂ ਨੂੰ ਤੇ, ਪੜ੍ਹਾਈ ਲਿਖਾਈ ਵੀ ਬੋਤ ਜ਼ਰੂਰੀ ਏ, ਕੰਮ ਵੀ ਬੋਤ ਜ਼ਰੂਰੀ ਨੇ, ਤੋਂ ਅਲੱਗ -ਅਲੱਗ ਕੋਰਸ ਹੁੰਦੇ ਨੇ ਬੜੇ ਜ਼ਰੂਰੀ ਨੇ। ਇੰਗਲਿਸ਼ ਸਪੀਕਿੰਗ ਕੋਰਸ ਜਰੂਰ ਕਰਵਾਓ ਤੁਸੀਂ, ਮਤਲਬ ਬੈਂਕਿੰਗ ਚ ਜੋ ਕੋਈ ਏਮ ਸੈਟ ਕਰੋ ਏ-ਦਾ ਏਦਾ ਕਰੋ ਕਿ ਬੈਂਕਿੰਗ ਚ ਕਰਵਾ ਲੋ ਗੌਰਮੈਂਟ
ਅੱਛਾ- ਅੱਛਾ ਮੈਂ ਕਰਵਾਨੇ ਆ ਕੁੜ ਨੂੰ ਮੈਂ ਕਰਵਾਣਾ ਚਲੋ ਭੈਣ ਜੀ ਮੈਂ ਹੁਣੇ ਕਰਦੀ ਆ ਫੋਨ ਤਾਨੂੰ ਮੈਂ, ਹਾਂਜ- ਹਾਂਜੀ ਠੀਕ ਓਕੇ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਚੰਗਾ।